ਹਾਂਜੀ ਹਾਂਜੀ, ਠੀਕ ਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਹਾਂਜੀ, ਵਧੀਆ ਕਾਰ ਸਭ?
ਹੋਰ, ਤੁਸੀਂ- ਤੁਸੀਂ ਤੇ ਯਾਦ ਹੀ ਨਹੀਂ ਕਰਦੇ।
ਬਸ ਜੀ ਕਰਦੇ ਆ ਅਸੀੇ ਯਾਦ, ਅਸੀ ਸਭ ਨੂੰ ਯਾਦ ਕਰਦੇ ਆ।
ਅੱਛਾ, ਮੈਂ ਕਿਹਾ ਚੱਲ ਮੈਂ ਹੀ ਫੋਨ ਕਰ ਲਾਂ।
ਹਾਂਜੀ-ਹਾਂਜੀ ਵਧੀਆ ਕੀਤਾ ਜੀ ਫੋਨ ਕਰਕੇ। ਬਸ ਜੀ ਲੇਟੇ ਸੀ ਅਸੀਂ, ਰੋਟੀ-ਰੋਟੀ ਖਾ ਕੇ।
ਅੱਛਾ, ਹਾਂ ਬਸ ਦੁਪਹਿਰ ਨੂੰ ਤਾਂ ਥੋੜ੍ਹਾ ਬੰਦਾ? ਕਰਦਾ ਹੀ ਹੈਗਾ ਰੈਸਟ ਹੈਨਾ! ਗਰਮੀ ਹੈਗੀ ਹੈ ਨਾ?
ਸਵੇਰ ਦੇ ਕੰਮ ਲੱਗੇ ਹੁੰਦੇ ਆ ਨਾ, ਤੇ ਹੁਣ ਮਾੜਾ ਰੈਸਟ ਕਰ ਲੈਂਦੇ ਹਾਂ।
ਹਾਂ ਹਾਂ, ਕਿੰਨੇ ਵਜੇ ਉੱਠ ਦੇ ਹੋ ਫਿਰ ਸਵੇਰੇ?
ਸਵੇਰੇ ਅਸੀਂ ਉੱਠ ਜਾਂਦੇ ਹਾਂ ਜੀ, ਛੇ ਵਜੇ ਉੱਠ ਜਾਂਦੇ ਹਾਂ ਸਵੇਰੇ ਆਪਾਂ।
ਅੱਛਾ- ਅੱਛਾ ਹਾਂ ਬਸ ਉਹੀ, ਲਗਾਤਾਰ ਲੱਗੇ ਰਹੋ ਘਰ ਦੇ ਕੰਮ? ਝਾੜੂ, ਪੋਚਾ, ਸਫ਼ਾਈਆਂ, ਸਾਰਾ ਕੰਮ ਹੋਰ।
ਬਸ ਜਬ ਤੱਕ ਬੱਚੇ ਸੁਤਤੇ! ਤਦੇ ਦਬ ਤੱਕ ਸਫਾਈ ਰਹਿੰਦੀ ਹੈ ਜਦ ਤੱਕ ਜਦਾ ਖਲੀਰਾ ਪੈ ਰਹਿੰਦਾ।
ਉਹ ਤੇ ਹੈ ਹੀ ਹੈ! ਛੁੱਟੀਆਂ ਵੀ ਹੈ ਨਾ ਬੱਚਿਆਂ ਦੀਆਂ ਕੁਛ ਅੱਜਕੱਲ। ਵੈਸੇ ਵੀ, ਸਾਡੇ ਵੀ ਬੱਚੇ ਰਾਤੀ? ਬੱਚੇ ਸੌਦੇ ਨੀ ਹੈ, ਫੋਨਾਂ ਤੇ ਲੱਗੇ ਰਹਿੰਦੇ ਹੈਗੇ। ਦੋ, ਦੋ ਤਿੰਨ, ਤਿੰਨ ਵਜੇ ਤੱਕ? ਕਦੀ ਗੇਮਾਂ ਖੇਲਦੇ ਰਹਿਣਗੇ। ਸਵੇਰੇ ਫਿਰ ਉੱਠਦੇ ਨੀ ਹੈਗੇ। ਹੋਰ ਫਿਰ ਉਠਣ ਤੇ ਕੰਮ ਸ਼ੁਰੂ ਹੋਏ ਹੂੰ।
ਬੱਚਿਆਂ ਦਾ ਟਾਈਮ- ਟੇਬਲ ਖਰਾਬ ਹੋਆ, ਇਹਦਾ ਛੁੱਟੀਆਂ 'ਚ?
ਹਾਂ ਛੁੱਟੀਆਂ ਟਾਈਮ ਟੇਬਲ, ਖ਼ਰਾਬ ਹੋਇਆ ਪਿਆ ਬੱਚੇ ਦਾ?
ਹਾਂਜੀ ਸਕੂਲ ਜਾਣਗੇ ਨਾ ਹਾਂ ਫੇਰ ਹੀ ਸਹੀ ਹੋਏਗਾ ਨਾ ਟਾਈਮ ਟੇਬਲ
ਹਾਂ ਸਾਡੇ ਤੇ ਬੱਚਿਆਂ ਦਾ ਕੰਮ ਵੀ ਏਡਾ ਮਿਲਿਆ ਹੈ ਛੁੱਟੀਆਂ ਦਾ ਪ੍ਰੋਜੈਕਟ ਬਣਾਓ ਇਹ ਬਣਾਓ। ਇਹ ਬੱਚਿਆਂ ਦਾ ਕੰਮ ਨੀ ਹੈਗਾ ਮਾਂ ਪਿਓ ਜੋਗਾ ਕੰਮ ਹੈਗਾ। ਬੱਚਿਆਂ ਨੂੰ ਥੋੜੀ ਬਣਾਉਣੇ ਆ ਕਹਿੰਦੇ ਪ੍ਰੋਜੈਕਟ ਮਿਲੇ ਰਹੇ ਹੈਗੇ, ਪੋਲੂਸ਼ਨ ਦਾ ਬਣਾ ਕੇ? ਕੇ ਚਾਰਟ ਬਣਾਣੇ ਹੈ! ਕਿੰਨੇ ਤੇ ਚਾਰਟ ਦਿੱਤੇ ਚਾਰਟ ਚਾਰ ਪੰਜ- ਪੰਜ ਚਾਰਟ ਹੈ, ਪ੍ਰੋਜੈਕਟ ਹੈ, ਵੇਸਟ ਮੈਟੀਰੀਅਲ ਦੇ ਹੈ। ਸਾਰੇ ਬਣਾਉਣੇ ਹੈਗੇ।
ਛੂਟੀਆਂ ਦਾ ਜੀ ਇੱਕੋ ਵਾਰੀ, ਕੰਮ ਮਿਲਦਾ ਹੈ, ਬੱਚਿਆਂ ਨੂੰ,।
ਹਾਂਜੀ ਹੂੰ। ਬਸ ਫਿਰ ਉੱਠਦੇ ਨਾਸ਼ਤਾ, ਨੂਸ਼ਤਾ ਕਰਾ ਕੇ ਹੂ ਫਿਰ ਪੜ੍ਹਾਉਣ ਬੈ ਜਾਂਦੇ। ਜਾਂਦੇ ਆ ਉਹਨਾਂ ਨੂੰ ਵੀ, ਚਲੋ ਆਪਣਾ ਕਰੋ। ਸਕੂਲ ਦਾ ਕੰਮ, ਕੁਮ ਥੋੜਾ ਹੋਰ? ਕੀ ਬਣਾਇਆ ਸੀ ਅੱਜ ਫਿਰ?
ਅੱਜ ਅਸੀਂ ਛੋਲੇ ਚੌਲ ਬਣਾਏ ਸੀ।
ਅੱਛਾ
ਮੈਂ ਕਿਹਾ ਬੜ ਅੱਜ ਚਿੱਟੇ ਛੋਲੇ ਬਣਾਏ ਸੀ।
ਅੱਛਾ- ਅੱਛਾ
ਹਾਂਜੀ ਬਸ ਸਬਜ਼ੀਆਂ ਖਾ ਕੇ ਬੋਰ ਹੋ ਗਏ ਆਂ। ਮੈਂ ਕਿਹਾ ਛੋਲੇ ਬਣਾ ਲੈਣੇ ਚਿੱਟੇ ਹਾਂਜੀ- ਹਾਂਜੀ ਉਹ ਤਾਂ ਕੁਛ ਵੀ ਨਹੀਂ ਖਾਂਦੇ ਉਨਾਂ ਦੇ ਨਾ ਸਬਜ਼ੀ ਹਰੀ ਖਾਣੀ ਨਾ ਰੋਟੀ ਖਾ
ਹਾਂ ਹੋਰ ਕਿਵੇ ਬਣਾਉਦੇ ਚਿੱਟੇ ਛੋਲੇ ਫਿਰ
ਬਸ ਚਾਹ ਪੱਤੀ ਵਾਲੇ ਤੇ ਘੋਲ ਘੋਲ ਵੀ ਹੁੰਦੇ ਨੇ ਨਾ ਤੇ ਆਪਾਂ ਮੈਂ ਬ ਤੜਕੇ ਵਾਲੇ ਛੋਲੇ ਬਣਾਉਂਦੀ ਹਾਂ।
ਅੱਛਾ ਤੁਹਾਡੇ ਕਹਿ ਲੈਣ ਹੁੰਦੇ ਆ।
ਹਾਂਜੀ
ਅਸੀਂ ਕਈ ਵਾਰ ਤੇ ਚਾਹ ਪੱਤੀ ਬਣਾ ਲੈਂਦੇ ਆ।
ਉਹ ਵੀ ਟੇਸਟ ਲੱਗਦੇ ਨੇ ਪਰ ਉਹ 'ਚ ਡਿਆ ਟਾਈਮ ਲੱਗਦਾ।
ਹਾਂ ਨਹੀਂ ਜ਼ਿਆਦਾ ਟਾਈਮ ਤੇ ਨਹੀਂ ਲੱਗਦਾ ਉਹਦੇ 'ਚ ਵੀ ਉਬਲਦੇ ਵਕਤ ਪਾ ਦੋ ਪੋਟਲੀ ਚਾਹ ਪੱਤੀ ਪਾ ਕੇ ਤੇ ਪਾਣੀ ਫਿਰ ਹੋ ਜਾਂਦੇ ਹਾਂ ਅਸੀਂ ਹੁਣ ਉਬਲਦੇ ਸੀ ਪਾ ਦੇ ਦੇ ਹੈਗਾ ਨਾ।
ਅੱਛਾ
ਤੇ ਆਪਣੇ ਸਾਬੂਤ ਮਸਾਲੇ ਮਸੁਲੇ ਪਾ ਦਿੰਦੇ ਉਹਦੇ 'ਚ ਤੇ ਫਿਰ ਹਾਂ ਸਵਾਦ ਬਣਦੇ ਹੈਗੇ ਆ। ਭਠੂਰੇ ਵਗੈਰਾ ਬਣਾਓ ਉਹਦੇ ਨਾਲ ਕੁਲਚੇ ਵਗੈਰਾ ਲਿਆਓ ਬਜ਼ਾਰੋਂ
ਅੱਛਾ ਤੁਸੀਂ ਘਰ ਬਣਾ ਲੈਂਦੇ ਭਟੂਰੇ
ਹਾਂ ਭਠੂਰੇ ਬਣਾ ਲੈਂਦੇ ਹੈਗੇ।
ਕਿੱਦਾਂ ਬੰਦੇ ਨੇ ਮੈਨੂੰ ਤਾਂ ਪਤਾਨੂੰ ਦੱਸਣਾ ਜ ਉਹੜ ਮਾੜਾ ਜਿਹਾ
ਹਾਂ ਬਸ ਮੈਦਾ ਲਓ ਜਿਵੇਂ ਜਿੰਨੇ ਕੱਪ ਮੈਦਾ ਹੈ ਫੇਰ ਅਸੀਂ ਉਹਦੇ ਦਹੀਂ ਵੀ ਪਾਉਂਦੇ ਉਹਦੇ ਸੋਫਟ ਬਣਦੇ। ਬਹੁਤ ਹਾਂ ਜਿਵੇਂ ਗਲਾਸ ਮੈਦਾ ਹੈਗਾ ਤੇ ਅੱਧਾ ਗਲਾਸ ਵਿੱਚ ਦਹੀਂ ਪਾ ਦਉ ਉਹਦੇ 'ਚ ਫਿਰ ਥੋੜ੍ਹਾ ਮਤਲਬ ਘਿਓ ਪਾ ਦੋ ਇਨੋ ਨੀ ਪਾਉਂਦੇ ਅਸੀਂ ਕਈ ਲੋਕ ਇਨੋ ਪਾਉਣ ਦੇ ਹੈ ਹਾਂ ਤੇ ਹਾਂ ਅਸੀਂ ਇਹਨਾਂ ਨਹੀਂ ਪਾਉਂਦੇ ਦਹੀਂ ਪਾਉਂਦੇ ਹਾਂ ਤੇ ਫਿਰ ਫਿਰ ਉਹ ਉਹਦੇ 'ਚ ਦਹੀਂ ਪਾ ਕੇ ਨਾ ਫਿਰ ਥੋੜੇ ਉਹ ਸੋਫਟ ਹੋ ਜਾਂਦੇ ਹੈਗੇ ਫਿਰ ਉਹਨਾਂ ਨੂੰ ਕਰਕੇ ਮੇਰੀ ਇੱਕ ਫਰੈਂਡ ਹੈ ਉਹਨੇ ਦੱਸਿਆ ਸੀ ਉਬਲਾ ਆਲੂ ਪਾ ਦੋ ਉਹਦੇ 'ਚ ਮੈਸ਼ ਕਰਕੇ ਨਾ ਹੂੰ। ਔਰ ਦਹੀਂ ਨਾਲ ਗੁੰਦ ਲਾਉਣ ਨੂੰ ਅੱਛੀ ਤਰਾਂ ਬਸ ਫਿਰ ਅੱਧਾ ਪੌਣਾ ਘੰਟਾ ਰੱਖ ਦੋਨੋ,
ਅੱਛਾ, ਅੱਛਾ, ਅੱਛਾ, ਅਸੀਂ ਨਾ ਬਣਾ ਦੇ। ਟਰਾਏ ਤੇ ਕੀਤੀ ਸੀ, ਫਿਰ ਉਹ ਨਾ ਜ਼ਿਆਦਾ ਹੀ ਉਹ ਬਣ ਜਾਂਦੇ ਟੁੱਟ ਜਾਂਦੇ ਸੀ।
ਅੱਛਾ ਟੁੱਟ ਜਾਂਦੇ ਸੀ।
ਹਾਂਜੀ ਉਹ ਪਾਪੜੀ- ਪਾਪੜੀ ਬਣ ਜਾਂਦੀ ਸੀ।
ਹੂੰ -ਹੂੰ ਨਹੀਂ ਉਹਦੇ 'ਚ ਆਲੂ ਪਾਓ ਜਿਦੋਂ ਮੈਂ ਆਲੂ ਇੱਕ ਉਬਾਲ ਕੇ ਨਾ ਉਹਨੂੰ ਅੱਛੀ ਤਰ੍ਹਾਂ ਮੈਸ਼ ਕਰਕੇ ਉਹਦੇ ਮੈਦੇ 'ਚ ਗੁੰਨਲੋ।
ਅੱਛਾ ਕਈ ਤਾਂ ਬੇਕਿੰਗ ਸੋਡਾ ਵੀ ਪਾਉਂਦੇ ਨੇ।
ਹਾਂ ਬੇਕਿੰਗ ਸੋਡਾ ਪਾਂਦੇ ਅਸੀਂ ਨੀ ਪਾਂਦੇ ਹੈਗੇ ਹਾਂ ਦਹੀਂ ਪਾ ਲੋ ਉਹਦੇ 'ਚ ਅੱਧਾ ਗਲਾਸ ਦਹੀ
ਅੱਛਾ
ਗਲਾਸ ਤੇ ਅੱਧਾ ਗਲਾਸ ਦਹੀਂ -ਦਹੀਂ ਵਿਚ ਉਹਨੂੰ ਕਰੋ। ਗੁੰਨੋ ਅੱਛੀ ਤਰ੍ਹਾਂ ਹਾਂ ਤੇ ਬਹੁਤ ਸੋਹਣੇ
ਟਰਾਈ ਕਰਕੇ ਦੇਖਾਂਗੇ ਅਸੀਂ,
ਸਾਡੇ ਘਰ ਆਉਗੇ, ਅਸੀਂ ਪਾ ਦਾਂਗੇ ਤੁਹਾਨੂੰ ਆਣਾ ਕਦੋਂ ਆਓ ਗੇ।
ਤੁਸੀਂ ਆਓ, ਨਾ ਪਹਿਲੇ ਫੇਰ ਆਪਾਂ ਤੁਹਾਡੇ ਘਰ ਆਵਾਂਗੇ।
ਹਾਂ ਕੋਈ ਨੀ ਮੈਂ ਵੀ ਆਵਾਂਗੀ, ਬਸ ਬੱਚੇ ਸਕੂਲ ਜਾਣ ਲੱਗ ਜਾਣ ਕੋਈ ਨੀ ਦੱਸ। ਦੱਸਾਂਗੇ ਬਸ ਅਜੇ ਤੇ ਤੁਹਾਨੂੰ ਦੱਸਿਆ ਨਾ ਹਾਂ ਬੱਚਿਆਂ ਦਾ, ਕੰਮ ਹੈਗਾ ਬਹੁਤ ਹਜੇ ਤੇ, ਪਤਾ ਹੀ ਹੈਗਾ, ਬੱਚਿਆਂ ਦੇ ਕੰਮ ਬਹੁਤ ਹੈਗਾ ਸਕੂਲ ਦਾ,
ਹਾਂਜੀ ਹੋਰ, ਤੁਹਾਡੇ ਬੱਚੇ ਕੀ ਕਰਦੇ ਪਏ ਨੇ?
ਬੱਚੇ ਬਸ ਲਿਟਾਏ ਹੈਗੇ। ਥੋੜ੍ਹੀ ਦੇਰ ਪਹਿਲੇ ਪੜ੍ਹਾਇਆ ਹੈਗਾ, ਸਕੂਲ ਦਾ ਥੋੜ੍ਹਾ ਕੰਮ ਕਰਾਇਆ ਛੁੱਟੀਆਂ ਦਾ। ਤੇ ਬਸ ਹੁਣ ਮੈਂ ਕਿਹਾ, ਤਿੰਨ ਵਜੇ ਲਟਾਇਆ, ਇਹਨਾਂ ਨੂੰ ਮੈਂ ਕਿਹਾ ਲੇਟ ਜਾਣ ਪੰਜ ਵਜੇ ਉਠਾਵਾਂਗੀ ਨੇ। ਚਾਹ ਦੁੱਧ ਦੇ ਕੇ ਫਿਰ ਦੁੱਧ ਵਗੈਰਾ ਦਵਾਂਗੇ।
ਅੱਛਾ, ਅੱਛਾ।
ਪੜਾਵਾਂਗੀ, ਨਾ ਸ਼ਾਮੀ ਫਿਰ ਕਿ ਕੰਮ ਬਹੁਤ ਹੈਗਾ ਨਾ ਸਕੂਲ ਦਾ।
ਹਾਂਜੀ,
ਪਹਿਲੇ ਖੇਲਦੇ ਰਹੇ ਨੇ, ਹੋਜਏਗਾ ਹੋਜਏਗਾ, ਵੀ ਬਹੁਤ ਛੁੱਟੀਆਂ ਬਹੁਤ ਛੁੱਟੀਆਂ ਕਰ ਲੈਂਗੇ ਕਰ ਲੈਂਗੇ।
ਬਸ ਹੁਣ ਛੁਟੀਆ ਖਤਮ ਹੋ ਗਏ ਨਾ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਅੱਛਾ-ਅੱਛਾ। ਰੈਸਟ ਮਿਲ ਜਾਂਦਾ ਤੁਹਾਨੂੰ,
ਤੇ ਉੱਠਦੇ ਲੇਟ ਆ ਫਿਰ ਜਦ ਤੱਕ ਉੱਠਣ ਦਸ,
ਹਾਂਜੀ-ਹਾਂਜੀ। ਸਹੀ ਗੱਲ ਹੈ ਜੀ, ਬਸ ਘਰ ਦੇ ਘਰ ਦੇ ਕੰਮਾਂ ਚ ਹੀ ਟੈਮ ਟਾਈਮ ਨਿਕਲ ਜਾਂਦਾ।
ਸਾਰਾ ਦਿਨ ਘਰ ਦੇ ਕੰਮ,
ਬਸ ਜੀ ਜਾਣਾ, ਗਰਮੀ ਬੜੀ ਹੋਈ,
ਹਾਂ ਬਸ ਗਰਮੀ ਕਰਕੇ ਦਿਲ ਹੀ, ਨੀ ਕਰਦਾ ਬਾਹਰ ਨਿਕਲਣ ਤੇ ਨਾ,
ਹਾਂਜੀ ਹਾਂਜੀ ਸਰਦੇ ਚ ਬੰਦਾ, ਹਾਂ, ਧੁੱਪ ਚ ਬਹਿ ਕੇ ਵੀ ਕੰਮ ਕਰ ਲੈਂਦਾ ਨਾ,
ਹਾਂ ਸਰਦੀ ਵਸਤੇ ਹੋਰ ਇੱਥੇ ਪਤਾ ਹੀ ਨਹੀਂ ਚੱਲਦਾ।
ਅੱਛਾ, ਅੱਛਾ, ਬੱਚੇ ਨੇ ਜੀ, ਬੱਚੇ ਪੜ੍ਹਦੇ ਨੇ
ਅੱਛਾ ਸੈਂ ਥੋਮਸਿਸ ਪੜਾ ਤੇ ਹੈਗਾ ਉੱਥੇ ਆਈ, ਬਾਹਰ ਦਾ ਬੋਰਡ ਹੈ ਉਹਨਾਂ ਦਾ ਤੇ ਨਾ ਹੂੰ,
ਹਾਂਜੀ-ਹਾਂਜੀ।
ਫੇਰ ਆਪੇ ਹੀ ਪੜ੍ਹਾਂਦੇ ਹੋ ਕਿ ਟਿਊਸ਼ਨ ਵਗੈਰਾ ਰੱਖੀ ਹੋਈ ਹੈ?
ਥੋੜਾ ਬਹੁਤ ਪੜ੍ਹ ਲੈਂਦੇ ਨੇ ਦੀਦੀ ਮਨ ਮਗਾ ਪੜ੍ਹ ਲੈਂਦੇ ਨੇ ਪੜ੍ਹ ਲੈਂਦੇ, ਮੇਰੇ ਤੇ ਘਰ ਪੜਾ ਦਿੰਦੀ ਆ ਮੈਂ ਉਹ ਨੂੰ
ਅੱਛਾ ਆਪ ਹੀ ਪੜ੍ਹਾ ਲੈਂਦੇ ਠੀਕ ਹੈ ਠੀਕ ਹੈ, ਆਪਣੇ ਆਪ ਪੜ੍ਹਾਇਆ ਠੀਕ ਰਹਿੰਦਾ ਜੋ ਆਪਣੇ ਆਪ ਬੰਦਾ ਪੜ੍ਹਾਉਂਦਾ ਹੈਗਾ, ਟਿਊਸ਼ਨ ਤੇ ਤੇ ਫਿਰ ਉਹਨਾ ਘੰਟ ਡੇਡੀ ਨੇਪੜਨਾ ਨੇ ਆਪਣਾ ਤੇ ਫਿਰ ਬੰਦਾ ਠੀਕ ਹੈਗਾ। ਪਰ ਅੱਜ-ਕੱਲ੍ਹ ਤੇ ਮਾਂਵਾਂ ਦੇਖੋ ਬਚਪਨ ਤੋਂ ਹੀ ਟਿਊਸ਼ਨਾਂ ਰਖਵਾਈਆਂ ਹੋਈਆਂ ਬੱਚਿਆਂ ਦੀਆਂ। ਪ੍ਰੀ ਨਰਸਰੀ ਜਾਂਦੇ ਆ, ਤੇ ਟਿਊਸ਼ਨਾਂ ਰਖਵਾ ਦਿੰਦੇ ਹੈਗੇ।
ਹਾਂਜੀ, ਹਾਂਜੀ ਅਸੀਂ ਤਾਂ ਘਰ ਹੀ ਪੜ੍ਹਾ ਲੈਂਦੇ ਹਾਂ।
ਹਾਂ ਸਹੀ ਗੱਲ ਐ, ਚਾਲ ਠੀਕ ਰਹਿੰਦਾ ਆਪਣਾ ਬੱਚੇ ਬਣਾਣਾ,
ਹੋਰ ਫਿਰ ਬਾਹਰ ਧੂੱਪ ਤੇ ਫਿਰ, ਹਾਂਜੀ ਸ਼ਾਮੀ ਦੀ ਵੀ ਤਿਆਰੀ ਬਸ ਰੋਟੀ, ਰੋਟੀ ਬਣਾਉਾਨਣੀ ਸ਼ਾਮੀ ਦੀ।
ਅੱਛਾ ਤੇ ਸਬਜ਼ੀ ਸੁਬਜੀ ਗਲੀ ਚ ਲਾਉਦੇ ਔ ਕੇ ਆਉਂਦਾ ਹੈਗਾ। ਗਲੀ ਚ ਵੀ ਲੈ ਲੈਂਦੇ ਕਿ ਬਾਹਰ ਫ ਮੰਡੀ ਮੁੰਡੀ ਚ,
ਤੇ ਜੀ ਬਾਜ਼ਾਰ ਮੰਡੀ ਜਾਂਦੇ ਲੈਣ,
ਅੱਛਾ, ਅੱਛਾ, ਹਾਂ ਮੰਡੀ ਠੀਕ ਮਿਲ ਜਾਂਦੀ ਹੈਗੀ, ਹਨਾ ਸਬਜ਼ੀ,
ਗਲੀ ਚ ਆਪਾਂ ਕਦੇ ਲਿੱਤੀ ਨੀ ਵੈਸੇ ਅਸੀਂ ਬਜ਼ਾਰ ਲੈਂਦੇ ਹਾਂ।
ਅੱਛਾ ਅਹ ਗਲੀ ਚ ਫੇਰ ਮਹਿੰਗੇ ਵੀ ਦਿੰਦੇ ਫਿਰ, ਬਾਜ਼ਾਰ ਠੀਕ ਮਿਲਦੀ ਹੈ, ਮੰਡੀ ਵਗੈਰਾ ਤੇ ਸਸਤੀ ਮਿਲਦੀ ਹੈਗੀ ਆ ਤੇ ਹੈਗੇ ਹੀ ਪਰ ਉਹ ਵਿਚਾਰੇ ਵੀ ਕੀ ਕਰਨ ਧੂਪੀ ਜਿਨਾਂ ਨੇ ਘੁੰਮਣਾ ਹੈ, ਗਲੀ ਗਲੀ ਜਾ ਕੇ ਵੀ ਥੋ ਨਾ ਤੇ ਕਮਾਉਣਗੇ ਨਾ ਵਿਚਾਰੇ ਦੇਖੋ ਤੂੰ, ਪੰਨੀ ਹੈਗੀ ਹੈ, ਜਿਹੜੇ ਵਿਚਾਰੇ ਗਲੀ ਗਲੀ ਜਾਣਗੇ। ਘ ਮੁੜ ਕੇ ਤੇ ਉਹਨਾਂ ਨੇ ਕਮਾਉਣਾ ਹੀ ਹੈਗਾ ਹਨਾ।
ਹੂੰ, ਅਸੀਂ ਤਾਂ ਠੰਡੇ ਮੌਸਮ ਸਬਜ਼ੀਆਂ ਲੈਣ ਜਾਂਦੇ ਹਾਂ ਰਾਤੀ। ਰਾਤੀ ਜਾਂਦੇ ਹਾਂ, ਹਾਂਜੀ-ਹਾਂਜੀ।
ਪੋਲੀ ਹੈਗੀ ਸਬਜ਼ੀ ਮਾਰ,
ਸਵੇਰੇ ਹਾਂਜੀ ਸਵੇਰੇ ਕਾਰ ਦਾ ਕੰਮ ਕਰੋ ਦੁਪਹਿਰੇ ਪੈ ਜਾਂਦਾ। ਫਿਰ ਰਾਤੀ ਜਾਂਦੇ ਹਾਂ ਨਾ ਬਾਜ਼ਾਰ ਆਈਸ ਕ੍ਰੀਮ ਵਗੈਰਾ ਹੀ ਖਾ ਲਦੇ ਹਾਂ।
ਹਾਂ ਠੀਕ ਹੈ ਆਪਣਾ ਥੋੜ੍ਹੀ ਆਊਟਿੰਗ ਵੀ ਹੋ ਜਾਂਦੀ ਹੈ, ਬਾਹਰ ਹਨਾ। ਆਪਣਾ ਘੁੰਮ ਫਿਰ ਲਿਆ। ਸਬਜ਼ੀ ਵੀ ਲਿਆ, ਇੱਕ ਪੰਥ ਦੋ ਕਾਜ ਹੋ ਜਾਂਦੇ ਆ ਸਹੀ ਗੱਲ ਐ। ਉਹ ਅਸੀਂ ਵੀ ਰਾਤੀ ਰੋਟੀ ਖਾ ਕੇ, ਸੈਰ ਸੁਰ ਕਰਨ ਚਲੇ ਜਾਂਦੇ ਆ ਥੋੜਾ। ਵੀ ਚਲੋ ਥੋੜਾ ਸਾਰਾ ਦਿਨ ਗਰਮੀ ਚ ਤੇ ਨਿਕਲਿਆ ਨੀ ਜਾਂਦਾ ਹੈਗਾ। ਤੇ ਆਪਣਾ ਲੈ ਆਏ ਜਾ ਕੇ ਬਾਹਰੋਂ, ਰੋਟੀ ਖਾ ਕੇ ਸੈਰ ਕਰਨ ਚਲੇ ਜਾਂਦੇ ਹੈਗੇ ਆ। ਆਪ ਨੂੰ ਥੋੜਾ ਸਾਰੇ ਮਿਲ ਕੇ, ਗਲੀ ਦੇ ਪੜੋਸ ਦੇ ਹੋਰ, ਦੋ ਲੇਡੀਜ਼ ਮਿਲ ਕੇ ਸਾਰੇ,
ਹਾਂਜੀ, ਹਾਂਜੀ ਰਾਤੀ ਜਾਂਦੇ ਹਾਂ ਆਪਾਂ ਸੈਰ ਕਰਨ ਦਸ ਵਜੇ ਸਾਢੇ ਦਸ ਸਵੇਰੇ ਵੀ ਜਾਂਦੇ ਸੀ ਸਵੇਰੇ ਹੀ ਜਾਂਦੇ ਸੀ। ਆਪਾਂ ਬਸ ਫੇਰ ਨਿਯਮ
ਅੱ ਅੱਛਾ ਨਹੀਂ, ਅਸੀਂ ਸਵੇਰੇ ਤੇ ਨਹੀਂ ਜਾਦੇ। ਸਵੇਰੇ ਫਿਰ ਰਾਤੀ ਸੌਣਦੀ ਲੇਟ ਹੈਗੇ ਨੇ ਬੱਚੇ। ਨੀਂਦਰ ਹੀ ਬਾਰਾਂ ਇੱਕ ਵਜੇ ਤੇ ਸੌਂਦੇ ਹੈਗੇ, ਫਿਰ ਸਵੇਰੇ ਨੀ ਉੱਠਿਆ ਜਾਂਦਾ ਹੈਗਾ। ਬਸ ਰਾਤੀ ਜਾਂਦੇ ਹੈਗੇ ਆ ਰਾਤ ਵੇਲੇ ਰੋਟੀ ਖਾ ਕੇ ਥੋੜ੍ਹਾ ਚਲੇ ਜਾਂਦੇ ਹੈਗੇ। ਬ ਹੋਰ ਲਗਾਉਣਾ ਚੱਕਰ ਕਦੀ
ਹਾਂ ਕੋਈ ਨਹੀਂ ਜੀ ਲਾਵਾਂਗੇ ਤੁਸੀਂ ਵੀ ਹੈ ਆਨਾ।
ਹਾਂ ਹੂੰ, ਚਲੋ ਹੋਰ ਸਤਿ ਸ੍ਰੀ ਅਕਾਲ ਜੀ,
ਠੀਕ ਹੈ ਭਾਵੇਂ ਇੰਨੇ ਮਿੰਟ ਦੀ ਗੱਲ ਕਰਲੋ ਬਹੁਤ